ਹਾਂਜੀ, ਸਸ ਸ੍ਰੀਆ ਕਾਲ। ਸਸੀ ਕਾਲ।
ਹੋਰ ਸੁਨਾ, ਕੀ ਹਾਲ- ਚਾਲ ਐ?
ਵਧੀਆ।
ਹੋਰ ਸੁਨਾਓ, ਬੱਚੇ ਕੀ ਕਰ ਰਏ ਨੇ?
ਬੱਚੇ, ਸੁੱਤੇ ਪਏ ਨੇ, ਥੱਕੇ ਹੋਏ ਨੇ, ਅਜੇ ਤੱਕ ਥਕਾਵਟ ਈ ਨੀ ਉਤਰੀ ਓਨਾਂ ਦੀ।
ਅੱਛਾ-ਅੱਛਾ ਸਾਡੇ ਵੀ ਬੱਚੇ ਨਾ, ਕੇਨੇ ਨੀ ਮੰਨਦੇ
ਅੱਛਾ
ਗੱਲ ਨੂੰ ਮਨਾ ਕਰੋ ਨਾ, ਓਹੀ ਗੱਲ ਏਨਾਂ ਨੇ ਬਾਰ- ਬਾਰ ਬਾਰ-ਬਾਰ, ਰਿਪੀਟ ਕਰਨੀ ਐ।
ਹਾਂ, ਅੱਜ- ਕੱਲ੍ਹ ਸਾਰੇ ਬੱਚੇਆਂ ਦਾ ਏਈ ਹਾਲ ਐ।
ਸੁਨਦੇ ਈ ਨੀ ਐ, ਆਪਨੀ ਚਲਾਂਦੇ ਨੇ, ਕੇਂਦੇ ਨੇ ਸਾਡੇ ਈ ਨੀ, ਤੁਸੀਂ ਆਪਨੀ ਨੀ, ਤੁਸੀਂ ਸਾਡੀ ਸੁਣੋ, ਆਪਨੀ ਨੀ ਤੁਸੀ ਸਾਡੀ ਸੁਣੋ।
ਹੂੰ -ਹੂੰ ਐ ਗੱਲ ਤੇ ਹੈ, ਬੱਚੇਆਂ ਦੇ ਵਿੱਚ ਅੱਜ -ਕੱਲ੍ਹ ਮੈਨਰਸ ਘੱਟ ਹੋ ਗੇ ਨੇ, ਪੈਲੇ ਨਾਲੋਂ।
ਹੂੰ, ਪੈਲੇ ਦੇ ਬੱਚੇ, ਇੱਕ ਵਾਰੀ ਮਾਂ ਨੇ ਮਨਾ ਕਰ ਤਾ, ਸੋ ਕਰ ਤਾ।
ਜਿੱਥੇ ਬੈਠੇ, ਓਥੇ ਬੈਠੇ ਹੁੰਦੇ ਸੀ।
ਬਿਲਕੁਲ, ਅੱਜ -ਕੱਲ੍ਹ ਤੇ ਨਈ ਮੰਨਦੇ ਈ ਨੀ ਕਿਸੇ ਗੱਲ ਦੀ ਕਿ ਤੁਸੀਂ ਕੀ ਕੇਹ ਰਏ ਓ? ਕੀ ਨਈ ਕੇਹ ਰਏ ਏਨਾਂ ਬੱਚੇਆਂ ਨੂੰ ਬਸ, ਮਾਂ- ਪਿਓ ਤੋਂ ਵੀ ਜਾਦਾ ਇਨਾਂ ਵਾਸਤੇ ਐ ਮੇ ਫੋਨ
ਸਈ ਗੱਲ ਐ।
ਇਨਾਂ ਨੂੰ ਫੋਨ ਦੇਦੋ, ਤੇ ਤੁਸੀ ਚਾਏ ਦੋ ਘੰਟੇ ਬਜਾਰ ਲਗਾਓ।
ਫੇਰ ਟੀਵੀ ਦੇ ਦੋ, ਬਸ ਏਈਓ ਐ ਏਨਾਂ ਦਾ। ਟੀਵੀ ਚਲਾ ਕੇ ਦੇ ਦੋ
ਟੀਵੀ ਤੋਂ ਵੀ, ਜਾਦਾ ਐਹਮੀਅਤ ਫੋਨ ਨੂੰ ਦੇਂਦੇ ਨੇ।
ਹਾਂ, ਫੋਨ ਦੇ ਵਿੱਚ ਕੁਛ ਐਕਸਟਰਾ ਦੇਖਨ ਨੂੰ ਮਿਲ ਜਾਂਦਾ ਇਨਾਂ ਨੂੰ
ਬਸ ਫੋਨ -ਫੋਨ, ਫੋਨ ਤੇ ਤੁਸੀ ਏਨਾਂ ਨੂੰ ਫੋਨ ਦੇ ਦੋਗੇ, ਇਨਾਂ ਨੂੰ ਖਾਨਾ ਨੀਂ ਪਤਾ ਇਨਾਂ ਨੂੰ ਪੀਨਾ ਨੀਂ ਪਤਾ ਏਨਾਂ ਨੂੰ ਨੀ, ਪਤਾ ਅਸੀ ਕੁਛ ਚਾਈਦਾ ਸਾਨੂੰ। ਸਾਡੀ ਮੰਮੀ ਕਿੱਥੇ ਗਈ ਐ? ਕੌਣ ਕਿੱਥੇ ਐ? ਇਨਾਂ ਨੂੰ ਬਿਲਕੁਲ ਨੌਲੇਜ ਨੀ ਹੁੰਦੀ।
ਮੇਰੇ ਬੱਚੇ ਵੀ ਏਦਾਂ ਈ ਕਰਦੇ ਨੇ, ਉਨਾਂ ਨੂੰ ਫੋਨ ਦੇ ਜਾਓ ਤੇ ਤੁਸੀਂ ਚਾਏ ਦੋ- ਦੋ ਘੰਟੇ ਲਾਓ ਬਾਰ।
ਹਾਂ, ਓ ਤੇ ਉਨਾਂ ਨੂੰ ਏਹ ਵੀ ਨੀ ਪਤਾ ਕਿ ਅਸੀਂ ਇੱਕ ਪਰੌਂਠੀ ਖਾਦੀ ਏ, ਅੱਦੀ ਪਰੌਂਠੀ ਖਾਦੀ ਏ, ਇਨਾਂ ਫੋਨਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਐ।
ਹਾਂਜੀ-ਹਾਂਜੀ, ਸਈ ਕੇਆ ਤੁਸੀ
ਸਮਜਦੇ ਔਰ ਨੁਕਸ, ਪੈਲੇ ਅਸੀਂ ਬਗਾੜਦੇ ਵੀ ਅਸੀਂ ਖੁਦ ਈ ਆਂ। ਕਿ ਅਸੀਂ ਕੁਛ ਕੰਮ ਕਰਨਾ ਅਸੀਂ ਖੁਦ ਦੇਂਨੇ ਆ, ਐਲੇ ਬੇਟਾ ਤੂੰ ਐ ਦੇਖ ਮੈਂ ਐ ਕੰਮ ਕਰ ਲਾਂ।
ਓ ਫੇਰ ਅਡਿਕਸ਼ਨ ਲੱਗ ਜਾਂਦੀ ਐ
ਜਦੋਂ ਬੱਚੇ ਆਦਿ ਹੋ ਜਾਂਦੇ ਨੇ, ਫੇਰ ਅਸੀਂ ਖੁਦ ਕੋਸਨੇ ਆ ਕੇ ਕਿੰਨੇ ਖਰਾਬ ਹੋ ਗੇ ਨੇ ਬੱਚੇ ਕਿੰਨੇ ਖਰਾਬ ਹੋ
ਹੂੰ, ਸਈ ਗਾੱਲ ਏ। ਕਰੋਨਾ ਤੋਂ ਬਾਦ ਤੋ ਬੱਚੇਆਂ ਦਾ ਜਾਦਾ ਈ ਬੁਰਾ ਹਾਲ ਹੋ ਗੇਆ
ਕਰੋਨਾ 'ਚ ਤੇ ਕੁਛ ਹੋਏਆ ਕਿ ਬੱਚੇਆਂ ਨੂੰ ਕਾੰਮ ਈ ਸਾਰਾ ਔਨਲਾਈਨ ਸੀਗਾ ਤੇ ਬੱਚੇਆਂ ਨੇ ਦੇਖਨਾ ਈ ਦੇਖਨਾ ਏ ਜੀ, ਓ ਦੇਖਨ ਦੇ ਨਾਲ ਆਈਸ ਤੇ ਅਲੱਗ ਇਫੈਕਟ ਪਿਆ ਉਨਾਂ ਦੀ
ਹਾਂ, ਆਈਸ ਮੇਰੇ ਬੇਟੇ ਤੇ ਚਸ਼ਮਾ ਲਾੱਗ ਗੇਆ
ਹਾਂ ਸਾਡੇ ਵੀ, ਮੇਰੀ ਦਰਾਨੀ ਦੇ ਬੇਟੇ ਨੂੰ ਲੱਗੇਆ ਦਾ ਚਸ਼ਮਾ ਓ ਫੇਰ ਵੀ ਸਾਰਾ ਦਿਨ ਬਿਨਾਂ ਚਸ਼ਮੇ ਤੋਂ ਈ ਘੁੰਮਦਾ ਰੇਂਦਾ
ਲੇਕਿਨ ਨਈ ਮੇਰਾ ਵਾਲਾ ਨੀ ਉਤਾਰਦਾ ਜਦੋਂ ਦਾ ਓਨੁ ਲੱਗਾ ਓਨੇ ਏਕ ਸਾਲ ਪੂਰਾ ਲਗਾਤਾਰ ਉਤਾਰੇਆ ਨੀ ਆ ਡੋਕਟਰ ਨੇ ਕੇਯਾ ਸੀ ਅਗਰ ਤੁਸੀਂ ਉਤਾਰੋਗੇ ਤੇ ਫੇਰ ਨਜ਼ਰ ਅੱਗੇ-ਪਿੱਛੇ ਹੋ ਜੇਗੀ। ਹੁੰਨ ਏ ਟੇੱਕ ਜੇਗੀ ਨੀ ਤੇ ਏਥੇ ਏਸ ਤੋਂ ਅੱਗੇ ਨੀ ਵੱਧੇਗੀ ਫੇਰ
ਠੀਕ ਏ।
ਪੀਲਿਆ ਵੀ ਹੋਏਆ ਸੀ ਨਾ ਤੇ ਪੀਲੀਯਾ ਦਾ ਵੀ ਜੀ।
ਹਾਂਜੀ। ਫੋਨਾਂ ਨੇ ਤੇ ਬੁਰਾ ਹਾਲ ਏ ਏਨਾਂ ਨੂੰ ਖਾਨਾ ਫ਼ੋਨ ਨਾਲ ਦੁੱਧ ਪੀਨੈ
ਓ ਫੋਨ ਨਾਲੋ
ਲੰਚ ਕਰਨੈ ਫੋਨ ਦੇ ਨਾਲ, ਕੋਈ ਕਿਸੇ ਕੋ ਅਗਰ ਕੋਈ ਗੈਸਟ ਆ ਜੇ ਓਨਾਂ ਸਾਮਨੇ ਤੇ ਜਾਦਾ ਅਗਰ ਨਈ ਦਓ ਤੋ ਓਨਾਂ ਸਾਮਨੇ ਤੇ ਕੁਛ ਜਾਦਾ ਈ ਮੱਚਦੇ ਨੇ ਫੇਰ। ਕਿ ਹਾਂਜੀ ਤੁਸੀਂ ਆਂ, ਬਿਲਕੁਲ ਬੇਸਤੀ ਹੁੰਦੀ ਏ। ਤੇ ਫੇਰ ਅ, ਆਪਨੇ ਆਪ ਨੂੰ ਫੀਲ ਹੁੰਦੈ ਕਿ ਕੋਈ ਕੀ ਕਏਗਾ ਬੱਚੇਆਂ ਨੂੰ। ਚੌਬੀਸ ਘੰਟੇ ਫੋਨ, ਹੀ ਦੇ ਕੇ ਰੱਖਦੇ ਨੇ।
ਸਈ ਗਾੱਲ ਐ ਤੇ ਹੈ, ਬਸ ਫੋਨਾਂ ਤੇ ਗੇਮਾਂ ਖੇਲਦੇ ਰੈਨਗੇ ਹੋਰ ਕੋਈ ਕਾੰਮ ਨੀ ਏਨਾਂ ਨੂੰ।
ਹੂੰ, ਪਤਾ ਨੀ ਕੀ-ਕੀ ਦੇਖਦੇ ਅਸੀ ਨਾਲ ਥੋੜੀ ਹੁੰਨੇ ਆਂ। ਓ ਚੀਜਾ ਸਾਨੂੰ ਨੀ ਪਤਾ ਖੋਲਨ ਦੀਆਂ ਜੋ ਬੱਚੇਆ ਨੂੰ ਪਤਾ। ਬੱਚੇ ਤੇ, ਬੱਚੇ ਤੇ ਫੋਨ ਦੀ ਨੁੱਕਰ-ਨੁੱਕਰ ਖੋਲ੍ਹ ਲੈਂਦੇ ਨੇ।
ਬੱਚ ਆੱਜ ਦੇ ਬੱਚੇਆਂ ਨੂੰ ਸਾਡੇ ਨਾਲੋਂ ਜਾਦਾ ਪ ਤਾ ਫੋਨ ਚ ਕੀ ਹੁੰਦੈ। ਅਸੀ ਓਦੇ ਫੀਚਰਸ ਨੀ ਜਾਨਦੇ ਜਿੰਨੇ ਐ ਜਾਨਦੇ ਨੇ।
ਹਾਂਜੀ, ਅਸੀਂ ਤੋ ਮਤਬ ਸਾਡੇ ਟਾਈਮ ਤੇ ਫੋਨ ਹੈ ਈ ਨਈ ਸੀ, ਬੜੇ ਘਾੱਟ ਸੀ। ਘਰਾਂ 'ਚ ਲੈਂੜਲਾਈੜ ਫ਼ੋਨ ਈ ਸੀ ਖਾੱਲੀ। ਆ-ਜਾ ਕੇ ਫੋਨ ਆ ਗੇਆ, ਤੇ ਸੁਨ ਲੇਆ ਜਾ ਕਾਰ ਲੇਆ ਲੈਂਨਲਈਨ ਫੋਨ ਤੇ। ਜਿਦੋਂ ਦੇ ਸਮਾਟ ਫੋਨ ਆਏ ਨੇ ਓਦੋ ਦਾ ਤਾਂ, ਅੱਦੇ ਓ ਜਾਦਾ ਬੱਚੇ ਵਿਗੜ ਗਏ ਦੇ।
ਸਮਾਰਟਫੋਨ ਬੱਚੇਆਂ ਨੂੰ ਤੇ, ਮੋੜਲ ਇੰਨੇ ਪਤਾ ਨੇ ਫੋਨ ਦੇ ਕੀ ਅਸੀਂ ਨੀ ਦਾੱਸ ਸਕਦੇ ਕੀ ਜਿੰਨੇ ਐ ਮੋਡਲਾਂ ਦੇ ਨਾਮ ਦਾੱਸ ਦਿੰਦੇ ਨੇ ਸਾਨੂੰ।
ਓ ਤਾਤੇ ਗਾੱਲ ਸਈ ਏ ਬੱਚੇ, ਤਾਂ ਈ ਤੇ ਬਿਗੜ ਗੇ ਨੇ ਫੋਨਾਂ ਦੇ ਕਾਰਨ ਈ।
ਹੂੰ, ਵੈਸੇ ਤੇ ਬਾਰ ਦੇ ਸੈ਼ਰਾਂ ਦੇ ਵਿੱਚ ਤੇ ਛੋਟੇ ਬੱਚੇਆਂ ਨੂੰ ਫੋਨ ਜੇੜਾ ਯਾ ਓ ਮਨਾ ਕਾਰ ਦਿੱਤਾ ਹੋਏਆ ਦੇਨਾ। ਸੋਸ਼ਲ ਮੀਡੀਆ ਤੇ ਅਕਾਊਂਟ ਸਬ ਬੈਨ ਕਰ ਦਿੱਤੇ ਗਏ ਨੇ।
ਮੈਂ ਵੀ ਨਿਊਜ਼ ਸੁਣੀ ਸੀ ਐ ਵਾਲੀ ਲੇਕਿਨ ਸਾਡੇ ਤੇ ਇੱਥੇ ਤਿੰਨ-ਤਿੰਨ, ਚਾਰ-ਚਾਰ ਸਾਲ ਦੇ ਮਾਵਾਂ ਨੇ ਖੁੱਦ ਬਣਾ ਕੇ ਦਿੱਤੇ ਨੇ ਇਹਨਾਂ ਨੂੰ।
ਹਾਂ ਛੋਟੇ-ਛੋਟੇ ਬੱਚੇ ਬਣਾਉਂਦੇ ਨੇ ਵੀਡੀਓਜ਼, ਰੀਲਸ ਬਣਾਉਂਦੇ ਨੇ।
ਨੇ ਕਰਦੇ ਨੇ ਮਾਂ ਬਾਪ ਤੇ ਖੁਦ ਹੀ ਇਨਵੋਲਵ ਨੇ ਇਹਦੇ ਵਿੱਚ।
ਸਹੀ ਗੱਲ ਕਿਉਂਕਿ ਪੈਸਾ ਆਂਦਾ ਨਾ ਬਸ ਮਾਂ ਬਾਪ ਪੈਸਾ ਦੇ ਚੱਕਰ ਦੇ ਵਿੱਚ ਦਿੰਦੇ ਨੇ।
ਹਾਂਜੀ
ਆ ਵੀਡੀਓ ਬਣਾਉਣ ਵਾਲਿਆਂ ਨੂੰ ਪੈਸੇ ਮਿਲਦੇ ਨੇ ਫੇਮਸ ਹੋ ਗਏ ਇੱਕ ਵਾਰੀ ਤੇ।
ਹਾਂ ਬਸ ਇਹਨਾਂ ਨੂੰ ਇੱਕ ਵਾਰ ਲੱਤ ਲੱਗ ਜੇ ਨਾ ਤੇ ਇਹਨਾਂ ਦੀ ਲੱਤ ਫਿਰ ਬੁਰੀ ਲੱਗਦੀ ਹੈ ਇਹਨਾਂ ਨੂੰ ਸਮਝ ਨੀ ਆਉਂਦੀ। ਕਿ ਕੋਈ ਕੀ ਕਰ ਰਿਹਾ ਕੀ ਨੀ ਕਰ ਰਿਹਾ।
ਤੇ ਇਹ ਗੱਲ ਤਾਂ ਸਹੀ ਹੈ।
ਬਾਰ ਹੋ ਜਾਂਦਾ ਇਹਨਾਂ ਦਾ ਸਾਰਾ ਕੁਛ।
ਸਹੀ ਗੱਲ ਤੇ ਹੁਣ ਤਾਂ ਏ ਆਈ ਦਾ ਜਮਾਨਾ ਆ ਗਿਆ ਤਾਂ ਹੋਰ ਵੀ ਬੂਰਾ ਆ ਗਿਆ।
ਏ ਆਈ ਦੇਖੋ ਨਾ ਤੁਸੀਂ ਜਿਸਰ੍ਹਾਂ ਦੀ ਪਿਕਚਰ ਕਹੋਗੇ ਏ ਆਈ ਨੇ ਉਸਰ੍ਹਾਂ ਦੀ ਪਿਕ
ਹਾਂ ਉਸਰ੍ਹਾਂ ਦੀ ਬਣਾ ਕੇ ਦੇ ਦੇਂਦਾ ਏ।
ਪਰ ਕੁਛ ਕਹਿ ਰਹੇ ਨੇ ਕਿ ਏ ਆਈ ਤੋਂ ਇਹ ਸਾਰਾ ਕੁਛ ਪਿਕਚਰ ਵਗੈਰਾ ਕਰਾਉਣਾ ਸਹੀ ਨਈ ਹੈ।
ਹਾਂ-ਹਾਂ ਕਿਉਂਕਿ ਮਿਸਯੂਜ ਵੀ ਹੋ ਉਹਨਾਂ ਦਾ।
ਬਿਲਕੁਲ ਬਿਲਕੁਲ ਹੁਣ ਬੱਚੇ ਨੇ ਬੱਚਿਆਂ ਦੇ ਹੱਥ ਕੱਲੇ ਫੋਨ ਏ। ਹੁਣ ਸਾਨੂੰ ਕੀ ਪਤਾ ਇਹ ਤਾਂ ਫੋਨ ਤਾਂ ਇੱਕ ਬੌਤ ਫਾਇਦੇਮੰਦ ਚੀਜ਼ ਏ। ਅਗਰ ਸਹੀ ਤਰ੍ਹਾਂ ਇਸਤੇਮਾਲ ਕੀਤਾ ਜਾਏ।
ਉਹ ਤੇ ਹੈਗਾ।
ਫੋਨ ਸਾਨੂੰ ਸਿਖਾਉਦਾ ਬੜਾ ਕੁਛ, ਸਿੱਖਣ ਨੂੰ ਮਿਲਦਾ ਲੇਕਿਨ ਸਾਡੀ ਸੋਚ ਜਿਹੜੀ ਹੈ ਸਿੱਖਣ ਵੱਲ ਨਈ ਹੈ ਉਲਟ ਪਾਸੇ ਜਾਂਦੀ ਏ। ਬੱਚੇ ਵੀ ਜਾਦਾ ਕੋਈ ਐਸੀ ਹਸੀ ਵਾਲੀ ਗੱਲ ਹੋਏਗੀ ਉਹਨੂੰ ਪਿੱਕ ਕਰ ਲੈਣਗੇ। ਕੋਈ ਗ਼ਲਤ ਗੱਲ ਹੋਏਗੀ ਉਹਨੂੰ ਪਿੱਕ ਕਰ ਲੈਣਗੇ ਜਿਹੜੀ ਅੱਛੀ ਗੱਲ ਹੋਏਗੀ ਉਹਨੂੰ ਪਿੱਕ ਕੀ ਨੀ ਕਰਦੇ ਉਹਨੂੰ ਸਮਝਦੇ ਹੀ ਨਈ।
ਹੂੰ ਇਹ ਤੇ ਹੈ ਬੱਚਿਆ ਦੀ ਕੈਚਿੰਗ ਪਾਵਰ ਗ਼ਲਤ ਚੀਜ਼ਾਂ ਵੱਲ ਜਾਦਾ ਹੈਗੀ ਹੈ।
ਹਾਂਜੀ
ਗ਼ਲਤ ਚੀਜ਼ਾਂ ਨੂੰ ਜਿਲਦੀ ਕੈਚ ਕਰਦੇ ਨੇ ਏਹ।
ਹੂੰ ਤੁਹਾਡੇ ਬੱਚੇ ਵੀ ਜਾਦਾ ਫੋਨ ਦੇਖਦੇ ਨੇ?
ਨਈ ਮੈਂ ਬੌਤ ਘੱਟ ਫੋਨ ਦਿੰਨੀ ਆ ਇਹਨਾਂ ਨੂੰ। ਜ਼ਿਆਦਾਤਰ ਟੀ ਵੀ ਹੀ ਦੇਖਦੇ ਨੇ ਏਹ।
ਬੱਚਿਆਂ ਨੂੰ ਨਾ ਖੇਲਣ ਕੂਦਣ ਚ ਧਿਆਨ ਹੋਣਾ ਚਾਹੀਦਾ ਉਹਦੇ ਨਾਲ ਬੱਚਿਆਂ ਦੀ ਗਰੋਥ ਵਧਦੀ ਹੈ।
ਹਾਂ ਮੈਂ ਤੇ ਸਾਈਕਲ ਲੈ ਕੇ ਦਿੱਤੇ ਹੋਏ ਨੇ।
ਤੁਸੀਂ ਦੇਖਿਆ ਅੱਜ ਕੱਲ੍ਹ ਬੱਚਿਆਂ ਦੀ ਗਰੋਥ ਹੀ ਹੈਨੀ ਹੈ। ਬੱਚਿਆਂ ਦੀ ਹਾਈਟ ਹੀ ਨੀ ਹੈਗੀ। ਉਹਦਾ ਰੀਜ਼ਨ ਵੀ ਇਹੀ ਹੈ ਕਿ ਬੱਚੇ ਫੋਨਾਂ ਤੇ ਰਹਿੰਦੇ ਨੇ, ਬੈਠੇ ਰਹਿੰਦੇ ਨੇ ਸੀ ਟਿੰਗ ਰਹਿੰਦੀ ਹੈ ਉਹ ਖੇਡਦੇ ਕੂਦਦੇ ਨੀ ਆ ਉਹਨਾਂ ਕਾਰਨ ਉਹਨਾਂ ਦੀ ਹਾਈਟ ਹੀ ਹੈ ਨੀ।
ਸਹੀ ਗੱਲ ਆ ਜਦ ਬੈਠੇ ਹੀ ਰਹਿਣਗੇ ਤੇ ਫੇਰ ਉਹਨਾਂ ਦੇ ਫਿਜ਼ਕਲ ਡਿਵੈਲਪਮੈਂਟ ਕਿਵੇਂ ਹੋਏਗਾ।
ਬਿਲਕੁਲ-ਬਿਲਕੁਲ
ਇਸੇ ਕਰਕੇ ਤੇ ਮੈਂ ਸਾਈਕਲ ਵੀ ਲੈ ਕੇ ਦਿੱਤੀ ਹੋਈ ਹੈ ਸ਼ਾਮ ਨੂੰ ਸਾਈਕਲ ਚਲਾਂਦੇ ਨੇ। ਬੈਡਮਿੰਟਨ ਵੀ ਦਿੱਤਾ ਹੋਇਆ ਵਾ ਬੈਡਮਿੰਟਨ ਵੀ ਖੇਲਦੇ ਨੇ। ਜਾਦਾਤਰ ਮੈਂ ਇਨਵੋਲਵ ਨੀ ਕਰਦੀ ਇਹਨਾਂ ਚੀਜ਼ਾਂ ਦੇ ਵਿੱਚ ਫੋਨ ਟੀ ਵੀ 'ਚ ਥੋੜਾ ਤਾਂ ਫਿਜ਼ਕਲ ਜਾਦਾ ਕਰਵਾਣੀ ਆ।
ਹਾਂ ਫਿਜੀਕਲ ਹੋਣਾ ਵੀ ਫਿਜ਼ੀਕਲ ਹੀ ਚਾਹੀਦਾ ਬੱਚਿਆਂ ਦਾ ਅਸੀ ਤਾਂ ਖੁਦ ਹੀ ਇਹਨਾਂ ਦਾ ਸਿਸਟਮ ਖਰਾਬ ਕਰ ਦਿੰਦੇ ਬੱਚਿਆਂ ਦਾ ਸਾਡਾ ਜਾਦਾ ਹੱਥ ਇਹਨਾਂ ਨੂੰ ਖ਼ਰਾਬ ਕਰਨ 'ਚ
ਓ ਤੇ ਹੈ ਮਾਂ ਪਿਓ ਦਾ ਜਾਦਾ ਹੁੰਦਾ ਕਿਉਂਕਿ ਮਾਂ ਪਿਓ ਆਪਣੀ ਸਹੂਲਤਾਂ ਵਾਸਤੇ ਬੱਚਿਆਂ ਨੂੰ ਦੇ ਦਿੰਦੇ ਐ ਲੋ। ਪੜੋ ਦੇਖੋ।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
ਫਿਰ ਬਾਦ 'ਚ ਫਿਰ ਵੀ ਪਰੇਸ਼ਾਨ ਹੁੰਦੇ ਨੇ।
ਹਾਂਜੀ-ਹਾਂਜੀ ਹੋਰ ਸੁਣਾਓ ਕੀ ਕਰ ਰਏ ਹੋ ਤੁਸੀਂ
ਹੋਰ ਸਭ ਵਧੀਆ ਬਸ ਬੱਚਿਆਂ 'ਚ ਉੱਠਣ ਦਾ ਇੰਤਜ਼ਾਰ ਕਰ ਰੀ ਹਾਂ ਫਿਰ ਮੈਂ ਕਹਾਂਗੀ ਨਾਸ਼ਤਾ ਵਗੈਰਾ ਕਰਨ
ਅੱਛਾ
ਕਿਉਂਕਿ ਇਤਨੀ ਥਕਾਵਟ ਹੋ ਗਈ ਉਹਨਾ ਨੂੰ ਕਿ ਓ
ਹੂੰ ਅੱਛਾ-ਅੱਛਾ ਠੀਕ ਹੈ ਜੀ।
ਬੋਤ ਜੈਦਾ ਹੀ ਠੱਗ ਗਏ ਸੀ।
ਕੋਈ ਨਵੀਆਂ-ਨਵੀਆਂ ਐਕਟੀਵਿਟੀਆਂ ਦੇਖਦੇ ਰਿਆ ਕਰੋ ਨਾ ਬੱਚਿਆਂ ਨੂੰ ਕਰਾਣ ਵਾਸਤੇ
ਹਾਂਜੀ ਤੇ ਕਰਦੇ ਰੈਦੇ ਨੇ ਕੁਛ ਨਾ ਕੁਛ ਹੈ ਆਪਣੇ ਆਪ ਹੀ
ਤੇ ਫਿਰ ਬੱਚਿਆਂ ਨੂੰ ਅੱਗੋਂ ਵੀ ਕੈਂਦਾ ਕਿ ਦੋ ਬੱਚਿਆਂ ਨੂੰ ਹੋਰ ਦੱਸਦਾ ਹੈ ਦੇਖੋ ਜੀ। ਇਹਦੇ ਨਾਲ ਇਸ ਤਰ੍ਹਾਂ ਇੰਪਰੂਵਮੈਂਟ ਹੋਈ ਤਾਂ ਤੁਸੀਂ ਇੰਝ ਕਰੋ। ਹਾਂ ਕੋਈ ਲੱਭੇ ਕੋਈ ਤੁਹਾਨੂੰ ਤੁਹਾਨੂੰ ਕੋਈ ਨਵੀਂ ਐਕਟੀਵਿਟੀ ਕੋਈ ਲੱਭੇਗੀ ਤਾਂ ਮੈਨੂੰ ਜ਼ਰੂਰ ਸੁਣਾਉਣਾ। ਮੈਂ ਵੀ ਆਪਣੇ ਬੱਚਿਆਂ ਨੂੰ ਦੱਸਾਂਗੀ ਤੁਸੀਂ ਇਸ ਤਰ੍ਹਾਂ ਕਰੋ।
ਹਾਂਜੀ-ਹਾਂਜੀ
ਛੋਟੇ ਦਰਾਨੀ ਦੇ ਬੱਚੇ ਨੇ ਸਾਡੇ ਕੋਲ ਹੀ ਨਈ ਰੈਂਦੇ ਸੀ। ਸਾਰਾ ਦਿਨ ਸਾਡੇ ਸਿਰ ਦੇ ਉੱਤੇ ਹੁੰਦੇ ਨੇ।
ਅੱਛਾ-ਅੱਛਾ
ਚਲੋ ਜੀ ਬੋਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹੋਰ ਤੁਸੀ ਫੋਨ ਕਰਦੇ ਰੈਂਣਾ ਮੈਨੂੰ ਠੀਕ ਓਕੇ ਜੀ ਓਕੇ
ਠੀਕ ਹੈ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਪਤਾ ਨਈ ਕਿੰਨੇ ਮਿੰਟ ਦੀ ਹੋਈ ਹੁਣ ਗੱਲ ਸੋ ਮਰ ਗਏ ਏਨੇ ਫੋਨ ਜੀ ਆਹੋ ਓਕੇ ਜੀ।
ਠੀਕ ਹੈ ਜੀ ਠੀਕ ਹੈ।